ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਐ?
ਠੀਕ ਵਧੀਆ-ਵਧੀਆ, ਤੁਸੀਂ ਸੁਣਾਓ?
ਹਾਂਜੀ ਵਧੀਆ ਜੀ,
ਹੋਰ ਕਿੱਥੋਂ ਬੋਲਦੇ ਔ ਤੁਸੀਂ?
ਮੈਂ ਪੰਜਾਬ ਤੋਂ ਬੋਲਦੀ,
ਅੱਛਾ-ਅੱਛਾ, ਹੋਰ ਹੋ ਗਿਆ ਲੰਚ?
ਲੰਚ ਹਾਂਜੀ ਲੰਚ ਸਾਡਾ ਬਰੰਚ ਹੀ ਚੱਲਦਾ ਹੈ। ਬ੍ਰੇਕਫਾਸਟ ਲੰਚ ਇਕੱਠਾ ਹੀ ਹੁੰਦਾ ਹੈ ਬ੍ਰੇਕਫਾਸਟ ਲੰਚ ਇਕੱਠਾ ਹੀ ਹੁੰਦਾ ਸੰਡੇ ਨੂੰ, ਹਾਂਜੀ-ਹਾਂਜੀ-ਹਾਂਜੀ,
ਠੀਕ,
ਹੋਰ ਤੁਸੀ, ਸਭ ਸਭ ਵਧੀਆ ਜੀ ਹੋਰ ਤ ਤੁਹਾਡਾ ਹੋ ਗਿਆ?
ਹਾਂਜੀ-ਹਾਂਜੀ ਹੁਣੇ ਕੀਤਾ।
ਅੱਛਾ-ਅੱਛਾ ਤੁਹਾਡਾ ਵੀ ਬਰੰਚ ਹੀ ਚੱਲਦਾ ਮਤਲਬ
ਨਹੀਂ ਫਿਲਹਾਲ ਹੁਣੇ ਕੀਤਾ ਲੰਚ ਬਰੰਚ ਲੰਚ, ਬ੍ਰੇਕਫਾਸਟ ਸਵੇਰੇ ਕਰਕੇ ਹੀ ਆਏ ਸੀ ਅੱਠ ਵਜੇ
ਅੱਛਾ-ਅੱਛਾ ਮਤਲਬ ਤੁਹਾਡਾ ਬ੍ਰੇਕਫਾਸਟ ਲੰਚ ਹੀ ਚੱਲਦਾ ਸਾਡਾ ਬ੍ਰੰਚ ਚੱਲਦਾ ਸੰਡੇ ਨੂੰ,
ਅੱਛਾ-ਅੱਛਾ-ਅੱਛਾ ਚਲੋ ਵਧੀਆ ਹਾਂਜੀ-ਹਾਂਜੀ, ਹੋਰ ਸੁਣਾਓ?
ਹਰ ਹ
ਤੁਹਾਡੇ ਕਿ ਅੱਜ ਕੱਲ੍ਹ ਜਿਹੜੇ ਮੋਬਾਈਲ ਦਾ ਅੱਜ ਬੱਚੇ ਬੜਾ ਯੂਜੇਜ ਕਰਦੇ ਨੇ ਉਹ ਤੁਹਾਡਾ ਕਿ ਉਹਦੇ ਬਾਰੇ ਹੈ ਮਤਲਬ, ਵਿਊਜ਼
ਨਹੀਂ ਉਹਏ ਜ਼ਿਆਦਾ ਚਲਾਉਣਾ ਨੀ ਚਾਹੀਦਾ ਬੱਚਿਆਂ ਨੂੰ ਫੋਨ,
ਹੂੰ,
ਬੱਚਿਆਂ ਨੂੰ ਜ਼ਿਆਦਾ ਫੋਨ ਨੀ ਦੇਣਾ ਚਾਹੀਦਾ ਇੱਕ ਤੇ ਅੱਖਾਂ ਤੇ ਫ਼ਰਕ ਪੈਂਦਾ ਹੈਗਾ ਏ ਬੱਚਿਆਂ ਦਾ ਮੇਨ ਅੱਜ ਕੱਲ੍ਹ ਛੋਟੇ-ਛੋਟੇ ਬੱਚਿਆਂ ਨੂੰ ਮਾਂ ਪਿਓ ਫੜਾ ਦਿੰਦੇ ਨੇ ਫੋਨ ਕਿ ਅਸੀਂ ਕੰਮ ਕਰ ਲਈਏ ਤੁਸੀਂ ਫੋਨ ਦੇਖੋ ਪਰ ਇਹ ਚੀਜ਼ਾਂ ਗ਼ਲਤ ਹੈਗੀਆਂ ਨੇ ਦੇਣਾ ਨੀ ਚਾਹੀਦਾ ਹੈਗਾ। ਇੱਕ ਤੁਹਾਨੂੰ ਪਤਾ ਹੈ। ਉਹਨਾਂ ਦੀ ਇੱਕ ਤੇ ਅੱਛੇ ਫਾਇਦੇ ਵੀ ਨੇ ਨੁਕਸਾਨ ਵੀ ਨੇ ਪਰ ਬੱਚਿਆਂ ਲਈ ਤਾਂ ਨੁਕਸਾਨ ਹੈ ਹੀ
ਬਿਲਕੁਲ ਜੀ ਬਿਲਕੁਲ
ਹਾਜੀ
ਬਹੁਤ ਨੁਕਸਾਨ ਆ ਤੇ ਕਿੰਨਾ ਇਫੈਕਟ ਪੈਂਦਾ ਬੱਚਿਆਂ ਸਭ ਤੋਂ ਪਹਿਲੇ ਤੇ
ਬਹੁਤ ਜ਼ਿਆਦਾ ਆਈਸ ਤੇ ਸਿੱਧ ਡਿਟ ਨਾਲੇ ਥੋੜਾ ਮਾਇੰਡ ਤੇ ਵੀ ਪੈਂਦਾ ਜਿਦੇ ਅੱਖਾਂ ਤੇ ਤੇ ਪੈਂਦਾ ਹੀ ਪੈਂਦਾ ਹੈ ਮਾਇਡ ਤੇ ਵੀ ਪੈਂਦਾ ਹੈ ਜੋ ਚੀਜ਼ ਗ਼ਲਤ ਹੈ ਉਹ ਗ਼ਲਤ ਹੈ।
ਹਾਂਜੀ ਉਹ ਨਾ ਫਾਇਦੇ ਤੇ ਬਹੁਤ ਹੈ ਮੋਬਾਇਲ ਦੇ ਨੁਕਸਾਨ ਉਸ ਜ਼ਿਆਦਾ ਨੇਂ
ਨੁਕਸਾਨ ਉਸ ਤੋਂ ਜ਼ਿਆਦਾ ਹੈ ਵੱਡੇ ਯੂਜ ਕਰਦੇ ਨੇ ਉਹਨਾਂ ਦੇ ਹੀ ਫਾਇਦੇ ਨੇ ਨੁਕਸਾਨ ਹੈਗੇ ਨੇ ਪਰ ਬੱਚਿਆਂ ਲਈ ਤੇ ਬਹੁਤ ਜ਼ਿਆਦਾ ਨੁਕਸਾਨ ਉਹਨਾਂ ਲਈ ਕੋਈ ਅੱਛੀ ਚੀਜ਼ ਨਹੀਂ ਹੈ ਬਟ ਇਹਵੇ ਕਿ ਅੱਜ ਕੱਲ੍ਹ ਜਿਵੇਂ ਬੱਚਿਆਂ ਨੂੰ ਔਨਲਾਈਨ ਆਉਂਦੇ ਨੇ ਵਰਕ ਆਦਾ ਹੈ। ਤੇ ਉਹ ਉਹਨਾਂ ਨੇ ਕਰਨਾ ਜ਼ਰੂਰੀ ਉਹ ਤੇ ਇੱਕ ਮਜਬੂਰੀ ਹੋਗੀ ਬਟ ਅਸੀ ਅਗਰ ਆਪਾਂ ਆਪਣੇ ਆਪ ਤੋਂ ਦੇਵਾਂਗੇ ਉਹਨਾਂ ਨੂੰ ਉਹ ਨੁਕਸਾਨ ਹੈਗਾ ਏ ਨਾਲ ਛੋਟੇ ਬੱਚਿਆਂ ਲਈ ਜ਼ਿਆਦਾ ਹੈਗਾ ਏ
ਬਿਲਕੁਲ ਜੀ ਬਿਲਕੁਲ ਅੱਜ ਕੱਲ ਦੇ ਛੋਟੇ-ਛੋਟੇ ਬੱਚੇ ਪੈਦਾ ਹੋਏ ਨੇ ਉਹਨਾਂ ਨੂੰ ਫੋਨ ਦੇ ਦੇਖਦੇ ਲਾਈਟਸ ਦੇਖਦੇ ਨੇ ਤੇ ਡਿੱਗਦਾ ਕੁਛ ਚੀਜ਼ ਹੈਗੀ ਹੈ ਤੇ ਆਪੇ ਇਨਟਰਾਸਟ ਵੱਧ ਜਾਂਦੀ ਹੈ ਜੀ ਬਿਲਕੁਲ
ਚੀਜ਼ ਹੈਗੀ ਏ ਕੁੱਝ ਹਿਲਦਾ ਪਿਆ ਵਿੱਚੋਂ ਕੁਛ ਦਿਖਦਾ ਪਿਆ ਹਾਂ ਪਰ, ਹਾਂਜੀ-ਹਾਂਜੀ, ਬਟ ਨਹੀਂ ਥੋੜ੍ਹਾ ਹੋਣਾ ਚਾਹੀਦਾ ਇਗਨੋਰ ਹੀ ਕਰਨਾ ਚਾਹੀਦਾ
ਹਾਂਜੀ, ਉਹ ਤੇ ਹੈ ਹੀ ਹੈ। ਬਿਲਕੁਲ ਜੀ
ਹਾਂਜੀ
ਹਾਂਜੀ ਤੇ ਹੋਰ ਕੋਲ, ਬਸ ਵਧੀਆ ਇਸ -ਇਸ ਵਾਰੀ ਆਖੀਰ ਛੁੱਟੀਆਂ ਚ ਗਈ ਮਨਾਲੀ ਘੁੰਮਣ ਗਰਮੀ ਬਹੁਤ ਹੈ ਪੰਜਾਬ ਚ ਤੇ, ਫਿਰ ਚਲ ਮਨਾਲੀ ਚਲਦੀ, ਸਾਨੂੰ ਕੋਲ ਵੀ ਪੈਂਦਾ ਸੀ
ਅੱਛਾ-ਅੱਛਾ, ਪੰਜਾਬ ਕਿਹੜੀ ਜਗ੍ਹਾ?
ਪੰਜਾਬ, ਪਠਾਨਕੋਟ
ਅੱਛਾ ਪ ਅੱਛਾ, ਤੁਸੀਂ ਪਠਾਨਕੋਟ ਦੇ ਹੋ
ਹਾਂਜੀ ਜੀ ਹਾਂਜੀ
ਹੋਰ ਕਿਵੇਂ ਦਾ ਰਿਹਾ ਫਿਰ
ਅੱਛਾ ਰਿਹਾ ਕਾਫ਼ੀ ਟ੍ਰਿਪ ਅੱਛਾ ਸੀ, ਮਨਾਲੀ ਦਾ ਉਹ ਸਾਰੇ ਲੋਕੀ ਆਏ ਦੇ, ਬੜੇ ਪੰਜਾਬੀ ਜਾਂਦੇ ਬੜੇ ਪੰਜਾਬੀ, ਹਾਂਜੀ-ਹਾਂਜੀ
ਨੇੜ ਹਾਂਜੀ-ਹਾਂਜੀ, ਡਲਹੋਜ਼ੀ ਕੋਲ ਈ ਪੈਂਦਾ, ਅੱਛਾ-ਅੱਛਾ ਠੀਕ ਹੈ।
ਡਲੋਹਜ਼ੀ ਦੇ ਬਿਲਕੁਲ, ਡੇਢ ਡਲੋਹਜ਼ੀ ਤੇ ਬਿਲਕੁਲ ਡੇਢ ਘੰਟੇ ਦਾ ਸਫ਼ਰ ਉਹ ਤਾਂ ਬੰਦਾ ਏਦਾਂ ਹੀ, ਆਉਟਿੰਗ ਕਰਦਾ ਕਰਦਾ ਡਲੋਹਜ਼ੀ ਪਹੁੰਚ ਜਾਂਦਾ
ਅੱਛਾ ਜ਼ਿਆਦੇ ਨੇੜੇ ਸਾਨੂੰ ਪਤਾ ਤੇ ਨੀ ਹੈਗਾ, ਸਾਡੇ ਰਹਿੰਦੇ ਨੇ ਮਤਲਬ ਰਿਲੇਟਿਵ ਰਹਿੰਦੇ ਨੇ, ਪਠਾਨਕੋਟ ਗੁਰਦਾਸ ਅੰਮ੍ਰਿਤਸਰ ਬਟ ਅਸੀਂ ਕਦੇ ਗਏ ਨੀ ਇਥੇ ਡਲੋਹਜ਼ੀ ਜੀ ਸਾਈਡ ਪਰ ਇੱਥੇ ਤੱਕ ਤੇ ਗਏ, ਪਠਾਨਕੋਟ ਤੱਕ ਤੇ ਆਏ ਹੋਏ ਆ ਅਸੀਂ
ਅੱਛਾ-ਅੱਛਾ, ਡੇਢ ਦੋ ਘੰਟੇ ਦਾ ਸਫ਼ਰ ਹੀ ਹੈ ਬਸ ਹਾਂਜੀ ਅੱਛਾ ਹੈ ਸਰਦੀਆਂ ਤੇ ਕਾਫੀ ਮਜ਼ਾ ਆਉਂਦਾ ਬਰਫ਼ ਵਗੈਰਾ ਹੋ ਜਾਂਦੀ ਹੈ ਨਾ ਤੇ, ਕਾਫ਼ੀ ਅੱਛਾ ਆਉਂਦਾ ਹੈ
ਹੁਣ ਤੇ ਨੀ ਸਨੋਫਾਲ ਤੇ ਨਹੀਂ ਹੋਏਗੀ ਹੁਣ
ਨਹੀਂ ਸਰਦੀਆਂ ਚ ਜ਼ਿਆਦਾ ਹੁੰਦੀ ਸਨੋਫਾਲ ਨਾ ਦੇਖੀ ਵੀ ਹੈ ਸਨੋਫਾਲ ਬੜਾ ਸਰਦੀਆਂ ਚ ਗਈ ਸੀ ਕਾਫ਼ੀ ਅੱਛਾ ਵਿਊ ਸੀ ਮਤਲਬ ਫਸਟ ਟਾਈਮ ਸਨੋਅਫਾਲ ਦੇਖੀ, ਪੂਰਾ ਦਿਲ ਸੀ ਸਨੋਅ, ਸਨੋਅ, ਸਨੋਅ, ਸ ਸਾਡੇ ਹੋਟਲ ਦੇ ਬਾਹਰ ਇਹਨੀ ਸਨੋਅ ਮੈਂ ਲਾਈਫ ਚ ਕਦੇ ਸਨੋ ਨਹੀਂ ਵੇਖੀ ਇਹਨੀ।
ਆਹ ਹਾਂ। ਪਰ ਹੁਣ-ਹੁਣ ਕੀ ਮੌਸਮ ਠੀਕ ਹੈ ਉੱਥੇ ਕੀ ਮਤਲਬ ਗਰਮੀ ਹੈ ਕਿ
ਗਰਮੀ ਨਹੀਂ ਠੀਕ ਹੁੰਦਾ ਏ ਜੈਕਟਾਂ ਨੀ ਪੈਂਦੀਆਂ ਬਟ ਠੀਕ ਹੈ ਜਿੱਦਾਂ ਅਸੀ ਏਸੀ ਚ ਬੈਠ ਜਾਂਦੇ ਹਾਂ, ਠੰਡਾ-ਠੰਡਾ ਲੱਗਦਾ ਦਾ ਉਸ ਤਰ੍ਹਾਂ ਹੀ ਠੰਡਾ
ਠੀਕ-ਠੀਕ, ਚਲੋ ਐਵੇ ਕਿ ਜਿੰਨੇ ਦਿਨ ਰਹੋਗੇ ਉੱਥੇ ਰਿਲੈਕਸ ਤੇ ਮਿਲਦਾ ਹੈ ਨਾ।
ਹਾਂਜੀ- ਹਾਂਜੀ, ਬਿਲਕੁਲ ਰਿਲੈਕਸ ਤੇ ਮਿਲਦਾ ਹੈ। ਥੋੜ੍ਹਾ ਇੱਕ ਆਪਣਾ ਘਰ ਦੇ ਕੰਮਾਂ ਤੋਂ ਥੋੜਾ ਬੰਦਾ ਉਦੋਂ ਸਾਰਾ ਦਿਨ ਬਿਜ਼ੀ ਰਹਿੰਦਾ ਏ। ਥੋੜਾ ਬੰਦਾ, ਘਰ ਦੇ ਕੰਮਾਂ ਤੋਂ ਵੀ ਛੁੱਟੀ ਮਿਲਦੀ ਹੈ।
ਜੀ, ਜੀ, ਜੀ, ਜੀ, ਜੀ, ਚਲੋ ਇੱਕ ਅੱਛਾ ਲੱਗਦਾ ਹੈਗਾ ਹੈ ਮਾਈੰਡ। ਅਗਰ ਮਾਇੰਡ ਚ ਕੋਈ ਜੈਸੇ, ਜਿਵੇਂ ਕਈ ਵਾਰ ਟੈਂਨਸ਼ਨ ਰਹਿੰਦੀ ਹੈ, ਤੇ ਫਿਰ ਤੁਸੀਂ ਕੀ ਕਰਦੇ ਹੋ। ਆਪਣੇ ਆਪ ਨੂੰ ਰਿਲੀਫ
ਮੈਂ ਸਿੱਧੂ ਤੇ ਮੈਂ ਰੱਖਿਆ ਇੱਕ ਪੈੱਟ ਉਹ ਮੇਰੇ ਲਈ ਮੇਰਾ ਬੇਬੀ ਹੈ ਤੇ ਮੈਂ ਉਹਨੂੰ ਬਹੁਤ ਪਿਆਰ ਕਰਨੀ ਆ ਤੇ, ਮੈਂ ਉਹਦੇ ਨਾਲ ਆਪਣਾ ਟਾਈਮ ਸਪੈਂਡ ਕਰ ਲੈਂਦੀ ਹਾਂ ਮੇਰਾ ਮਾਈੰਡ।
ਹਾਂ, ਉਹ ਵੀ ਉਹ ਤੇ ਸਭ ਤੋਂ ਵਧੀਆ। ਬੱਚਿਆਂ ਨਾਲ ਟਾਈਮ ਸਪੈਂਡ। ਕਰਨਾ ਤੇ, ਉਹ ਇੱਕ ਸਭ ਤੋਂ ਅਲੱਗ ਹੀ ਹੋ ਜਾਂਦਾ ਹੈ।
ਹਾਂਜੀ।
ਉਹ ਤੇ ਹੈ ਹੀ, ਨਹੀਂ ਤੇ ਕਈ ਹੈ ਅਸੀਂ ਹੁਣ ਜਿਵੇਂ ਮੈਂ ਮਾਂ ਸਾਨੂੰ ਹੁੰਦਾ ਤੇ, ਅਸੀਂ ਜਿਵੇਂ ਗਾਣੇ ਸਾਡੇ ਬੱਚੇ ਵੱਡੇ- ਵੱਡੇ ਨੇ ਗਾਣੇ ਸੁਣ ਲੈਣੇ। ਨਯਾ ਭਜਨ ਸੁਣ ਲੈਂਦੇ ਹਾਂ, ਥੋੜ੍ਹਾ ਆਪਣੇ ਆਪ ਨੂੰ ਰਿਲੈਕਸ ਮਿਲਦਾ ਹੈਗਾ ਏ।
ਨਾਲ ਜ਼ਿਆਦਾ ਕਰਦੀਆਂ। ਮੈਂ ਡੋਗ ਰੱਖਿਆ ਪੈਟ ਉਹਦੇ ਨਾਲ ਮੈਂ ਬਹੁਤ ਪਿਆਰ ਕਰੀ ਹਾਂ ਬੱਚਿਆਂ ਨਾਲ ਤੇ ਮੈਂ ਆਪਣੇ ਕਰਦੀ ਹਾਂ। ਮੈਂ ਬੱਚਿਆਂ ਵਾਂਗ ਪਿਆਰ ਕਰਦੀ ਹਾਂ ਮੈਂ ਰੱਖਿਆ ਹੋਇਆ ਕਿ ਸਿੱਧੂ ਹੈ। ਜਾਨ ਨਾਲੋਂ ਪਿਆਰ ਹੈ ਮੈਨੂੰ, ਮੇਰੀ ਜਾਨ ਛੋਟਾ ਉਹ ਛੋਟ ਰਹਿੰਦੇ ਨੇ ਮੈਨੂੰ ਜਾਣ ਨਾਲ ਵੱਧ ਪਿਆਰਾ ਹੈ।
ਅੱਛਾ-ਅੱਛਾ ਨਹੀਂ ਵਧੀਆ ਫਿਰ ਤੇ ਅੱਛੀ ਗੱਲ ਹੈ ਜਾਨਵਰ ਕਿਉਂਕਿ ਤੁਸੀ ਨੂੰ ਪੁੱਛੋ ਨਾ ਜਾਨਵਰਾਂ ਨਾਲ ਪਿਆਰ ਕਰਦੇ ਹੋ, ਮੈਂ ਖੁਦ ਕਹਿੰਦੀ ਹਾਂ ਕਿ ਨਹੀਂ ਮੈਂ ਨੀ।
ਨਹੀਂ ਮੈਂਮ ਮੈਂ ਨਹੀਂ ਮੈਂ ਡੋਗ ਲਵਰ ਮੈਂ ਮਤਲਬ ਮੈ ਲੀ ਮੈਂ ਪਾਗਲਾਂ ਡੋਗਸ ਲਈ ਇੰਨੇ ਕਰੇਜ਼ੀ ਆ ਮੈਡਲੀ ਲਵ ਮੈਂ ਡੋਗਸ ਨਾਲ
ਵਾਓ।
ਮੈਨੂੰ ਬਹੁਤ ਪਸੰਦ ਨੇ ਈਵਨ ਗਲੀ ਦੇ ਡੋਗਸ ਉਹਨਾ ਨੂੰ ਵੀ ਪਿਆਰ ਕਰਦੀਆਂ ਬਟ ਆਪਣਿਆ ਵਿੱਚ ਹੁੰਦਾ ਨਾ ਪੈਂਟ ਸਾਫ਼ ਹੁੰਦਾ ਉਹ ਨੂੰ ਜ ਜ਼ਿਆਦਾ ਪਿਆਰ ਕਰਨੇ ਆਾਂ ਗਲੀ ਦੇ ਵੀ ਨੂੰ ਵੀ ਕਰਦੀਆਂ। ਦੁਤਕਾਰ ਦੀ ਨੀ ਮੈਂ ਉਹਨਾਂ ਨੂੰ ਵੀ।
ਅੱਛਾ-ਅੱਛਾ ਨਹੀਂ ਵਧੀਆ ਫਿਰ ਤੋਂ ਬਹੁਤ ਅੱਛੀ ਗੱਲ ਏ। ਕੋਈ ਕੋਈ ਹੈ ਜੋ ਕੁੱਤਿਆਂ ਨਾਲ ਨਹੀਂ ਤੇ ਡੋਗਸ ਨਾਲ ਵੈਸੇ ਕਰਦਾ। ਪਰ ਕਈ ਕਰਦੇ ਨੇ।
ਨਹੀਂ ਸਾਡੇ ਅਸੀਂ ਗਲੀ ਜਾਂਦੇ ਸਾਡੀ ਛੋਟਾ ਸੀ ਉਹਨੂੰ ਉਹ ਦੁੱਧ ਵਗੈਰਾ ਪਾਉਣਾ ਸ਼ੁਰੂ ਕੀਤਾ। ਤੇ ਹੁਣ ਵੱਡੇ ਹੋ ਗਏ ਨੇ ਕਾਫ਼ੀ ਸਾਡੇ ਬਿਲਕੁਲ ਧਿਆਨ ਰੱਖਦੇ ਨੇ ਗਲੀ ਚ ਕੋਈ ਆ ਨੀ ਦਿੰਦੇ ਕਿਸੇ ਨੂੰ। ਮੇਰੇ ਮੇਰੇ ਘਰ ਦੇ ਬਾਹਰ ਬੈਠੇ ਰਹਿੰਦੇ ਨੇ ਸਾਡੇ ਬੜੀ ਧਿਆਨ ਰੱਖਦੇ ਨੇ ਬਹੁਤ ਪਿਆਰੇ ਨੇ। ਡੋਗਸ ਬਹੁਤ ਅੱਛੇ। ਮੈਂ ਸੋਚਦੀ ਹਾਂ ਡੋਗਸ ਇਨਸਾਨਾਂ ਨੂੰ ਜ਼ਿਆਦਾ ਵਫ਼ਾਦਾਰ ਨੇ।
ਹਾਂ ਵਫ਼ਾਦਾਰੀ।
ਹਾਂਜੀ ਧੋਖਾ ਨੀ ਦਿੰਦੇ ਉਹ ਕੁਛ ਨੀ ਮੰਗਦੇ ਧੋਖਾ ਨੀ ਦਿੰਦੇ। ਬੋਤ ਦਿਲੋਂ ਪਿਆਰ ਕਰਦੇ ਨੇੇ।
ਉਹ ਤੇ ਹੈ ਹਾਂ ਇਨਸਾਨ ਤੇ ਏਕ ਵਾਰ ਧੋਖਾ ਦੇ ਵੀ ਦਿੰਦਾ ਐ।
ਬਿਲਕੁਲ ਨਹੀਂ ਦਿੰਦਾ ਜਾਨ ਵੀ ਨਈ ਦਿੰਦਾ ਮੈਂ ਤੇ ਬਹੋਤ ਡੋਗ ਲਵਰ ਆ। ਹੂੰ ਅੱਛਾ ਤੁਸੀਂ ਡੋਗ ਲਵਰ ਨਹੀਂ ਹੋ?
ਨਹੀਂ ਓਦਾਂ ਪੈਰਾਂ ਦੇ ਵਿੱਚ ਨਾ ਜਿਵੇਂ ਸੁੰਘਦੇ ਨੇ। ਆਪਨੇ ਵੱਲੋਂ ਦੇਖਦੇ ਨੇ ਕੌਣ ਏ ਕੌਣ ਏ ਪਿਆਰ ਕਰ ਪਛਾਣ ਕਰਦੇ ਨੇ ਪਰ ਨੈਕਸਟ ਡੇ ਜਾਓ ਨਾ ਫਿਰ ਓਹ ਕੁਛ ਨੀ ਕਹਿੰਦੇ ਸੁੰਘ ਕੇ ਚਲੇ ਜਾਂਦੇ ਨੇ ਪਰ ਐ ਵੇਂ ਮੈਂ ਅ ਜਿੰਨੇ ਵੀ ਚਾਨੀ ਆ ਮਤਲਬ ਫਰੈਂਡਸ ਵਗੈਰਾ ਨੇ ਸਾਡੇ ਰਿਲੇਟਿਵ ਨੇ, ਮੈਨੂੰ ਅੱਜ ਤੱਕ ਕਦੀ ਕੋਈ ਕੁੱਤਾ ਭੋਂਕਿਆ ਨੀ ਹੈਗਾ। ਇਹ ਵੇ ਮੈਨੂੰ ਕਦੀ ਕੁੱਤਾ ਭੋਂਕਿਆ ਨੀ ਐ ਮੈਂ ਕੋਲ ਜਾ ਕੇ ਡਰ ਜਾਵਾਂਗੀ ਮੈਂ ਪਰ ਉਹ ਕੁਛ ਕਹਿੰਦੇ ਨੀ ਹੈਗੇ। ਪਰ ਨੈਕਸਟ ਡੇ ਓਹ ਐ ਹੋ ਜਾਂਦੇ ਨੇ ਜੈਸੇ ਹਾਂ ਨਹੀਂ ਉਹ ਪੈਰਾਂ ਨੂੰ ਸਿਰਫ ਸੂੰਹ ਸਾਂ ਕੇ ਚ ਫ ਉਹ ਬੈਠ ਜਾ ਸੀ ਡਾਊਨ ਸ ਡਾਊਨ ਉਹ ਆਪਣੇ ਆਪ ਸੀਟ ਹੋ ਜਾਂਦੇ ਨੇ ਅੰਦਰ ਜਾਓ ਅੰਦਰ ਚਲੇ ਜਾਂਦੇ ਨੇ ਫੇਰ ਨੀ ਜ਼ਿਆਦਾ ਤੰਗ ਕਰਦੇ ਪਰ ਜਿਹੜੇ ਗਲੀ ਦੇ ਹੁੰਦੇ ਨੇ ਉਹ ਜ਼ਿਆਦਾ ਕਰਦੇ ਨੇ ਉਹ ਜ਼ਿਆਦਾ ਮਤਲਬ ਕਿ ਪਿੱਛੇ ਪੈ ਜਾਂਦੇ ਨੇ ਮੰਨ ਲਓ ਅਸੀਂ ਐਕਟਿਵਾ ਲੈ ਕੇ ਜਾਂਦੇ ਹਾਂ ਤੇ ਕੁੱਤੇ ਪਿੱਛੇ ਪੈ ਹੀ ਜਾਂਦੇ ਹੈਗੇ ਨੇ ਰਾਤ ਦੇ ਟਾਈਮ ਤੇ ਵੈਸੇ ਹੀ ਚਾਰ ਪੰਜ ਪਿੱੱਚੇ ਪੱਧਰ ਲੱਗ ਜਾਂਦੇ ਨੇ
ਕੁਛ ਨੀ ਕਹਿੰਦੇ ਅਸੀਂ ਡਰਦੇ ਨਾ ਤੈੂੰ ਡੁਵਾਉਂਦੇ ਨੇ ਸੀ
ਹਾਂਜੀ ਉਹ ਤੇ ਹੈ ਉਹ ਤੇ ਹੈ ਜੀ ਜੀ ਜੀ ਸਾਨੂੰ ਤਿਉਹਾਰ ਕਿਹੜਾ ਪਸੰਦ ਫੈਸਟੀਵਲ ਕਿਹੜਾ ਪਸੰਦ
ਫੈਸਟੀਵਲ ਮੇਰਾ ਫੇਵਰੇਟ ਹੈ ਦੀਵਾਲੀ ਫੈਸਟੀਵਲ ਫ ਲਾਈਟਸ ਹੈ ਹਰ ਜਗਾ ਲਾਈ ਸਲਾ ਸਲਾਈਟਸ ਹੁੰਦੀਆਂ ਮੈਨੂੰ ਬਹੁਤ ਪਸੰਦ ਹੈ
ਮੰਨੋ ਵੀ ਦੀਵਾਲੀ ਬ
ਬਹੁਤ ਮਤਲਬ ਮੈਨੂੰ ਕੁਦੇ ਚ ਪਟਾਕੇ ਚਲਾਉਣਾ ਵੀ ਪਸੰਦ ਕਿਉਂਕਿ ਉਹ ਪੋਲਿਊਸ਼ਨ ਬਹੁਤ ਹੁੰਦਾ ਹੈ ਅੱਗੇ ਇੰ ਪੋਡ ਇਨਵਾਰਮੈਂਟ ਸਾਡਾ ਪਟਾਕੇ ਨੀ ਮੈਂ ਚਲਾਉਂਦੀ ਬਟ ਮੈਨੂੰ ਡੈਕੋਰੇਸ਼ਨ ਕਰਨਾ ਰੰਗੋਲੀ ਬਣਾਣਾ
ਘਰ ਨੂੰ ਸਜਾਣਾ
ਸਫ਼ਾਈ ਰੱਖਣਾ ਮੈਨੂੰ ਬਹੁਤ ਪਸੰਦ ਹੈ ਮੇਰਾ ਫੇਵਰੇਟ ਫੈਸਟੀਵਲ ਹੈ ਦਿਵਾਲੀ ਵਨ ਔਫ ਮਾਈ ਫੇਵਰੇਟ ਫੈਸਟੀਵਲ ਪਟਾਕੇ ਨੀ ਕਿਉਂਕਿ ਅੱਗੇ ਇਨਵਾਇਰਮੈਂਟ ਸਾਡਾ ਪੋਲਿਟਡ ਹੈ ਵਹੀਕਲ ਕਰਕੇ ਏ ਨੇ ਉਹਨਾਂ ਕਰਕੇ ਹੋਰ ਅਸੀਂ ਅ ਚਲਾਾਨੇ ਪਟਾਕੇ ਹੋਰ ਪੋਲਿਊਟਿਡ ਹੋ ਜਾਂਦਾ ਹੈ ਤਾਂ ਹੀ ਤਾਂ ਦਿੱਕਤ ਆਉਂਦੀ ਹੈ ਕਿੰਨੀ ਜ਼ਿਆਦਾ
ਫ਼ਾਇਦਾ ਤਾਂ ਕੁਛ ਨੀ ਹੈਗਾ ਨੁਕਸਾਨ ਹੈਗਾ ਪਰ ਲੋਕੀ ਕਰਦੇ ਨੇ
ਜੀ ਬਿਲਕੁਲ।
ਤੇ ਤੁਹਾਡੇ ਵਰਗੇ ਨਹੀਂ ਹੈਗੇ ਨਾ। ਕਿ ਬੰਦਾ ਕਹੇਗਾ ਪੋਲਿਊਸ਼ਨ ਫੈਲ ਰਿਹਾ ਨਹੀਂ ਵਜਾਂਦੇ ਹੈਗੇ ਪਰ
ਹਾਂਜੀ ਜੀ ਬਿਲਕੁਲ ਮਤਲਬ ਲੋਕੀ ਅੱਛਾ ਨਹੀ ਸੋਚਦੇ ਹਨ। ਜ਼ਿਆਦਾ ਤਰ, ਲੋਕ ਬੁਰਾ ਸੋਚਣਗੇ ਕਿ, ਕਰ ਲੈਂਦੇ ਕੀ ਹੋਜੇਗਾ, ਲੋਕ ਇਹ ਨੀ ਸੋਚਦੇ ਸਾਡੇ ਇੱਕ ਇੱਕ ਦੇ ਸੋਚ ਨਾ ਕਿ ਸਭ ਕੁਝ ਹੀ ਸਭ ਕੁਝ ਸਹੀ ਹੁੰਦਾ ਹੈ ਫੋਰਨ ਚ ਦੇਖਲੋ ਨਾ ਸਾਰੇ ਸੋਚਦੇ ਨੇ ਕਿ ਹਾਂ, ਸਾਡੀ ਜੋ ਕੰਟਰੀ ਹੈ ਅਸੀਂ ਉਹਨੂੰ ਸਾਫ਼ ਰੱਖਣਾ, ਇੱਥੇ ਸੋਚਦੇ ਨੇ ਸਾਡੀ ਨਾਲ ਕੀ ਹੋ ਜਾਏਗਾ, ਅਸੀਂ ਇੱਕ ਗੰਦਗੀ ਨਹੀਂ, ਪਾਵਾਂਗੇ ਪਟਾਕੇ ਨੀ ਚਲਾਵਾ ਗੇ ਕੀ ਹੋਏਗਾ। ਲੋਕੀ ਨੀ ਸੋਚਦੇ ਅਸੀਂ ਇਕ ਇਕ ਕਰਕੇ ਸਾਰੇ ਸੋਚਾਂਗੇ ਨਾ ਤੇ, ਆਪੇ ਸਾਡਾ ਪੋਲਿਊਸ਼ਨ ਫ਼ਰੀ ਹੋ ਜਾਏਗਾ, ਇੰਡੀਆ
ਔ ਤੇ ਹੈ। ਔ ਤੇ ਹੈ। ਸਹੀ ਕਹਿ ਰਹੇ ਔ ਨਹੀਂ ਲੋਕੀ ਨਹੀਂ ਸੋਚਦੇ ਲੋਕੀ ਆਪਣਾ-ਆਪਣਾ ਦੇਖਦੇ ਨੇ। ਬਾਕੀ ਦੂਜੇ ਚਾਹੇ ਜੋ ਮਰਜ਼ੀ ਕਰਦੇ ਰੇਨ, ਇਹ ਪੋਲਿਊਸ਼ਨ ਫੈਲ ਰਿਹਾ, ਉਹਦੇ ਵਾਸਤੇ ਉਹ ਲੋਕ ਲੋਕਾ ਨੂੰ ਨੁਕਸਾਨ ਨੀ, ਖੁਦ ਨੂੰ ਵੀ ਨੁਕਸਾ
ਉਹ ਤੇ ਹੈ ਹੀ ਹੈ ਅਸੀਂ ਆਪ ਹੀ ਪੋਲਿਊਟਡ ਕਰਦੇ ਹਾਂ ਆਪਣਾ ਇਨਵਾਇਰਮੈਂਟ ਕੋਈ ਦੂਸਰਾ ਨੀ ਆ ਕੇ ਕਰਦਾ। ਹਾਂਜੀ ਬਿਲਕੁਲ,
ਹੋਰ ਠੀਕ ਠਾਕ ਸਭ, ਚਲੋ ਠੀਕ ਹੈ ਮੇਰੀ ਕੋਲ ਆ ਰਹੀ ਹੈ ਮੈਂ ਤੁਹਾਨੂੰ ਕਰਨੀ ਆ।
ਓਕੇ ਹੇਵਸ ਆ ਨਾਈਟ ਡੇ